ਹੈਲੋ ਸਤਿ ਸ਼੍ਰੀ ਅਕਾਲ-ਸਤਿ ਸ੍ਰੀ ਅਕਾਲ।
ਸਾਸਰੀ ਕਾਲ ਜੀ।
ਜਾਗੀ ਰਹੇ ਸੀ।
ਹਾਂਜੀ ਉਹ ਇੱਕ ਆਉਂਦਾ ਸਾਡੇ ਟੀ ਵੀ 'ਚ
ਹੂੰ-ਹੂੰ ਅੱਛਾ
ਉਹ ਈਰਾਨ ਦਾ ਹੁੰਦਾ ਵਾ।
ਅੱਛਾ-ਅੱਛਾ ਗੁੰਗੀ ਚਾਹੀ
ਹਾਂ ਤੇ ਉਹਨੂੰ ਦੇਖਣ ਡਏ ਸੀ। ਤੇ ਉਹਦੇ 'ਚ ਏਦਾਂ ਹੁੰਦਾ ਕਿ ਉਹਨਾਂ ਦੀ ਬੋਲੀ ਤਾਂ ਸਮਝ ਆਉਂਦੀ ਨਹੀ
ਅੱਛਾ-ਅੱਛਾ ਹਾਂਜੀ।
ਅਹੀ ਫਿਰ ਉਹ ਤੇ ਲਿਖਿਆ ਹੁੰਦਾ। ਤੇ ਉਹੀ ਪੜ੍ਹ-ਪੜ੍ਹ ਕੇ ਉਹਦੀ ਸਟੋਰੀ ਦਾ ਪਤਾ ਲੱਗ ਜਾਂਦਾ।
ਅੱਛਾ ਹੂੰ ਹਾਂ ਇਹ ਵੀ ਵਧੀਆ
ਹਾਂ ਤੇ ਉਹ ਚੰਗੀ ਸਟੋਰੀ ਹੁੰਦੀ ਉਹਦੀ ਹਾਂ ਉਹਨਾਂ-ਉਹਨਾਂ ਦੀ ਹਾਂਜੀ ਹਾਂ। ਉਹਨਾਂ ਦਾ ਵੀ ਵਿਚਾਰਾ ਜਦੋਂ ਉਹ ਈਰਾਨ ਦੀ ਲੜਾਈ ਚੱਲਦੀ ਹੈ ਨਾ
ਹੂੰ-ਹੂੰ
ਉਦੋਂ ਬੰਦ ਹੋ ਜਾਂਦਾ।
ਅੱਛਾ
ਹੂੰ
ਅੱਛਾ ਨੈਟਵਰ ਬੰਦ ਕਰ ਦਿੰਦੇ ਹੋ ਉਸ ਟਾਈਮ ਲਗਦਾ।
ਨੈੱਟ ਬੰਦ ਕਰ ਦਿੰਦੇ ਤੇ ਅਸੀਂ ਵੀ ਪਰੇਸ਼ਾਨ ਰਹਿੰਦੇ ਹਾਂ ਕਿਉਕਿ ਰੋਜ਼ ਈ ਵੇਖੀ ਦਾ
ਹਾਂਜੀ
ਹਾਂ।
ਅੱਛਾ
ਹਾਂ ਉਹਨਾਂ ਦੀ ਸਟੋਰੀ ਅਹੀ ਬਹੁਤ ਪਹਿਲੋਂ ਤੋਂ ਵਹਿੰਦੇ ਆਉਂਣ ਡੇਏ ਆਂ। ਕਰੀਬ ਤਿੰ ਤਿੰਨ ਚਾਰ ਸਾਲ ਹੋ ਗਏ ਆ।
ਅੱਛਾ ਇੰਨਾ ਪੁਰਾਣਾ ਦੇਖ ਰਹੇ ਹੋ।
ਹਾਂ ਉਹ ਤੋ ਵਿਚਾਰਾ ਵਿਚ ਹੁੰਦਾ ਵਾ ਉਹਦਾ ਨਾਂ ਸ਼ੈਲਾ ਉਹਦੇ ਬੁੱਢੀ ਮਰ ਤੇ ਦੀ ਕੁੜੀ ਨਿੱਕੀ ਜਿਹੀ ਹੁੰਦੀ ਆ ਕਰੀਬ ਮਹੀਨੇ ਦੀ ਹੁੰਦੀ ਆ।
ਅੱਛਾ
ਤੇ ਉਹੀ ਫਿਰ ਪਾਰਕ ਹੁਣ ਤੇ ਵਾਹਵਾ ਵੱਡੀ ਹੋ ਗਈ ਆ।
ਅੱਛਾ
ਹਾਂ ਤੇ ਉਹੀ ਵੇਂਦੇ ਰਹਿੰਦੇ ਅਹੀ
ਹੂੰ-ਹੂੰ-ਹੂੰ ਸਾਰਾ ਟਾਈਮ ਪਾਸ ਹੋ ਜਾਂਦਾ ਹੋਣਾ ਇਧਰ ਉਧਰ ਚੰਗਾ
ਹਾਂ ਨਾਲੇ ਕੋਈ ਰੌਲਾ ਰੂਲਾ ਨਹੀਂ ਹਵਾ
ਸ਼ਾਂਤੀ ਨਾਲ ਵੇਖੀ ਜਾਉ।
ਸ਼ਾਂਤੀ ਨਾਲ ਵੇਖਦੇ ਹ ਆਵਾਜ਼ ਇੱਕ ਘੰਟਾ ਪਾਰ ਹੋ ਜਾਂਦਾ।
ਹਾਂਜੀ ਅੱਛਾ ਖਾ ਲਈ ਰੋਟੀ ਰੁਟੀ
ਰੋਟੀ ਹੁਣੇ ਖਾਧੀ ਹੈ।
ਅੱਛਾ
ਤੇ ਖਾ ਕੇ ਤੇ ਉਹੀ ਆ ਰੋਟੀ ਕੀ ਖਾ ਲੀ ਪਾਣੀ ਪੀ-ਪੀ ਕੇ ਢਿੱਡ ਭਰ ਜਾਂਦਾ ਇੰਨੀ ਗਰਮੀ ਆ।
ਗਰਮੀ ਹਾਂਜੀ ਸਾਡੇ ਤੇ ਮੀਂਹ ਮਾਂ ਪੈ ਰਿਹਾ ਤੇ ਠੀਕ ਥੋੜ੍ਹਾ ਠੰਡਾ ਹੋ ਗਿਆ।
ਉਹੀ ਅੱਜ ਸਾਡਾ ਵੀ ਬਦਲ ਜਿਹਾ ਹੋਇਆ ਹੀ।
ਹਾਂਜੀ
ਉਹ ਏਦਾਂ ਹੋਇਆ ਕਿ ਸਾਡੇ ਅੰਦਰ ਉਹ ਇੱਕ ਸੱਪ ਆ ਗਿਆ ਸੀ।
ਅੱਛਾ।
ਹਾਂ ਤੇ ਉਹ ਫਿਰ ਘਰ ਦੇ ਨੀ ਰਸੋਈ ਚ ਵੜ ਗਿਆ ਆ ਕੇ।
ਅੱਛਾ ਅੱਛਾ ਹਾਂਜੀ।
ਮੈਂ ਨਹਾ ਕੇ ਨਿਕਲਿਆ ਤੇ ਮੈਂ ਨਹਾਣ ਤੋਂ ਬਾਅਦ ਉਹ ਪਾਣੀ ਪੀਂਦਾ ਹੁੰਦਾ। ਤੇ ਹੈਲੋ ਮੈਂ ਨਹੀਂ ਨਹਾਉਣ ਤੋਂ ਬਾਅਦ ਤੇ ਲੱਗ ਜਾਂਦੀ ਆ ਤੇ ਮੈਂ ਜਿੱਦਾਂ ਵੇਖਿਆ ਉਹਦੀ ਪੂਛ ਜੀ ਨਜ਼ਰ ਆਈ ਮੈਨੂੰ।
ਅੱਛਾ।
ਹਾਂ ਮੈਂ ਫਿਰ ਉਹਨੂੰ ਆਸਤੇ ਆਸਤੇ ਰਸੋਈ ਦਾ ਸਮਾਨ ਹਟਾਇਆ।
ਹਾਂਜੀ।
ਹਟਾ ਕੇ ਤੇ ਬਰਾਂਡੇ ਚ ਰੱਖਿਆ।
ਹਮ।
ਤੇ ਦੇਖਣ ਤੋਂ ਬਾੱਧ ਫੇਰ ਵੇਖਿਆ ਤੇ ਉਹ ਹੈ ਹੀ ਨਹੀਂ ਸੀ। ਮੈਂ ਪੀਲੋ ਮੈਂ ਸੋਚਿਆ ਸਿਲੰਡਰ ਪਿੱਛੇ ਹੋਊਗਾ ਤੇ ਉਹ ਚੂਹੀਆਂ ਹੀ ਨਾ ਬਾਹਰ ਗਏ।
ਅੱਛਾ।
ਇੱਕ ਮਹੀਨੇ ਵਾਸਤੇ ਤੇ ਉਹ ਚੂਹੀਆਂ ਨੇ ਨਾ ਪੂਰੀਆਂ ਇੰਨੀਆਂ ਪੱਕੀਆਂ ਟਾਇਲਾਂ ਵੀ ਤੋੜਤੀਆਂ।
ਅੱਛਾ ਟਾਈਲਸ ਤੋੜ ਕੇ ਰੱਖਤੀਆਂ।
ਟਾਈਲਸ ਤੋੜਤੀਆਂ ਉਹਦੇ ਦੋਂ ਉਹੀ ਰੋਡੇ ਚ ਹਾਂ ਤੇ
ਹਾਂਜੀ।
ਮਤਲਬ ਉਹੀ ਰੋਡ ਚ ਵੜ ਗਿਆ।
ਅੱਛਾ।
ਉਹ ਫਿਰ ਮੈਂ ਕੱਪੜੇ ਅੱਗ ਲਾ ਕੇ ਧੂੰਆਂ ਕੀਤਾ ਪਰ ਉਹ ਨਿਕਲਿਆ ਨਹੀਂ।
ਅੱਛਾ ਹਾਂਜੀ।
ਫੇਰ ਅਸੀਂ ਆਖਿਆ ਹੁਣ ਕਿੰਨਾ ਚਿਰ ਉਹਦਾ ਹੱਲ ਵੇਖਦੇ ਰਹਾਂ ਜੇ ਨਿਕਲੂਗਾ ਆਖਿਰ ਨਿਕਲਣਾ ਤੇ ਪੈਣਾ ਉਹਨੂੰ ਉਹ ਫਿਰ ਕੀ ਸਾਡਾ ਕੁੱਤਾ ਹੈਗਾ ਹੈ ਇੱਕ ਡੋਵੀ।
ਅੱਛਾ ਹਾਂਜੀ।
ਉਹਨੂੰ ਸਾਹਮਣੇ ਬਣਤਾ ਮੈਂ ਉਹਨੂੰ ਦਿਖੂਗਾ ਤੇ ਉਹ ਭੋਂਕੂਗਾ ਅਸੀਂ ਫੇਰ ਰੋਟੀ ਰੋਟੀ ਖਾ ਲਈ ਖਾ ਕੇ ਹਲੀ ਤੇ ਫੇਿਰ ਵੇਖਿਆ ਉਹ ਡੋਗੀ ਭੋਕਣ ਲੱਗ ਗਿਆ ਸਾਡਾ। ਤੇ ਭਾਈ ਫੜਦੇ ਨਿਕਲੇ ਟੌਰ ਚ ਹੀ ਵੇਖਿਆ ਤੇ ਉਹ ਬਾਹਰ ਨਿਕਲ ਕੇ ਆਇਆ। ਅੰਨ ਖਿਲਾ ਕੇ ਬੈਠਾ ਹੋਇਆ।
ਅੱਛਾ।
ਫੇਰ ਉਹ ਇੱਧਰ ਕੁੱਤਾ ਹੀ ਉਹ ਬਾਹਰ ਆਉਣ ਨੀ ਸਕਣਦਾ ਉੱਥੇ ਕੋਣੇ ਚ ਗੁੱਟ ਚ ਖਲੋਤਾ ਰਿਹਾ। ਮੈਂ ਫੇਿਰ ਉਹੀ ਇੰਡਕਸ਼ਨ ਤੇ ਪਾਣੀ ਗਰਮ ਰੱਖਿਆ ਹੈਆ ਹੀ।
ਹਮ ਹਮ।
ਰਜ ਦਾ ਰਹਿਜ ਦਾ ਪਾਣੀ ਉੱਥੇ ਪਾਇਆ।
ਆਜੋ ਹਾਂਜੀ।
ਐਧਰ ਧੋਧਰ ਭੱਜਣ ਲੱਗਾ ਡੰਡਾ ਮਾਰ ਕੇ ਉਹਨੂੰ ਫਿਰ ਮੈਂ।
ਅੱਛਾ ਹਮ ਹਮ।
ਮ ਕਿਤੇ ਫੇਰੋ
ਜ਼ਰੂਰੀ ਵੀ ਆ ਨਹੀਂ ਤੇ ਫਿਰ ਬਾਰ ਵਾਰ ਫੇਰ ਆਉਂਦਾ ਅੰਦਰ ਹੀ
ਹਾਂ ਉਹੀ ਤੇ ਗੱਲ ਹੀ। ਤੇ ਉਹ ਫਿਰ ਅੱਗ ਲਾ
ਹਾਂਜੀ ਇੰਨਾ ਚੰਗਾ ਕਿ ਡੋਗੀ ਦਾ ਰਸਤਾ ਕੀ ਨਿਕਲਿਆ ਕਰਕੇ
ਅੱਗੇ ਵੀ ਤਿੰਨ ਵਾਰੀ ਆਹ ਚੌਥਾ ਚਾਂਸ ਆ।
ਅੱਛਾ
ਪਹਿਲੋਂ ਵੀ ਤਿੰਨ ਵਾਰੀ ਆਏ। ਉਹ, ਉਹ ਭੋਂਕ ਕੇ ਦੱਸ ਦਿੰਦਾ।
ਆਹੋ ਵਧੀਆ ਤੇ।
ਹਾਂ ਅਸਲ ਚ ਗੱਲ ਕੀ ਹੋਈ ਨਾ ਉਹਨੂੰ ਇੱਕ ਖੁੱਡਾ ਬਣਾਇਆ ਸੀ ਮੁਰਗੀਆਂ ਵਾਸਤੇ।
ਅੱ
ਅਤੇ ਉਹ ਖੁੱਡੇ ਚ ਉਹਨੇ ਮਿੱਟੀ ਪੁੱਟ-ਪੁੱਟ ਕੇ ਆਪਣਾ ਅੱਡਾ ਜਿਹਾ ਬਣਾ ਲਿਆ ਉਹ ਠੰਡੇ ਚ ਲੰਮਾ ਸੁੱਤਾ ਹੋਇਆ ਸੀ ਉਹਨੂੰ ਪਤਾ ਨੀ ਲੱਗ ਅਗਰ ਉਨੂੰ ਪਤਾ ਪੀਲੋ ਲੱਗਦਾ ਉਹਨੂੰ ਪੀਲੋ ਭੋਂਕਨਾ ਚਾਲੂ ਕਰ ਦੇਣਾ ਉਦੇ ਲਾਗੋ ਤੇ ਲੰਘ ਗਿਆ ਉਹਨੂੰ ਪਤਾ ਨੀ ਲੱਗਾ।
ਹੂੰ-ਹੂੰ।
ਉਹ ਫਿਰ ਅੱਗ ਲਾ ਕੇ ਸਾੜਤਾ ਹੀ ਇਹਨੂੰ ਹਾਂ।
ਉਹੀ ਸਾਡੀ ਦਿਹਾੜੀ ਓਦਾਂ ਹੀ ਲੰਘ ਗਈ ਸਾਰੀ।
ਹਾਂਜੀ ਹਾਂ ਤੇ ਟੈਨਸ਼ਨ ਰਹਿੰਦੀ ਆ ਜਨਾਂ ਤੱਕ ਮਾਰ ਘੱਟ ਨਾ ਦਓ ਉਹਨੂੰ ਹਟਾਉਣਾ ਦਓ ਡਰ ਲੱਗਿਆ ਰਹਿੰਦਾ ਕਿਸੇ ਵਾਲੇ ਵੀ ਕਿਤੇ ਵੀ ਨਿਕਲ ਕੇ ਚੱਲ ਜੇ।
ਹੂੰ
ਹਮ ਸਾਡੇ ਵੀ ਇੱਥੇ ਨਿਕਲਦੇ ਹੀ ਰਹਿੰਦੇ ਆ ਕਈ ਵਾਰੀ ਫੜ ਕੇ ਲੈ ਜਾਂਦੇ ਆ। ਇੱਕ ਵਾਰੀ ਤੇ ਸਾਡੇ ਵੀ ਮਤਲਬ ਬੱਚਾ ਹੀ ਸੀ ਸਭ ਦਾ ਨਿਕਲਿਆ ਉਹਨੂੰ ਕਿੰਨਾ ਕੋਸ਼ਿਸ਼ ਕਰਨ ਡੇ ਕਿ ਉਹ ਭੱਜ ਜਾਵੇ ਯਾ ਕੁਛ ਤੇ ਉਹ ਬਾਰ-ਬਾਰ ਉਹ ਸਾਡਾ ਉਹ ਪਹਾੜਾ ਜਿਹਾ ਬੰਦਿਆ ਹੋਇਆ ਸੀ ਸ਼ੀਸ਼ਾ ਲਗਾਉਣਾ ਕਰਕੇ ਤੇ ਉਹਦੇ ਚ ਚਿੰਮੜ ਕੇ ਬਹਿ ਗਿਆ। ਤੇ ਉਹਨੂੰ ਭਜਾਉਣ ਦੇ ਤੋਂ ਹਟੇ ਨਾ ਫੇਰ ਇੱਥੇ ਪੇੜ ਜਿਹਾ ਵਾ ਉਹਦੇ ਤੇ ਵੜ ਗਿਆ ਕ ਤਰ ਹੀ ਬਸ ਇੱਧਰ ਉਧਰ ਹੁੰਦਾ ਰਿਹਾ ਲਾਸਟ ਜੇ ਉਹ ਸੱਪ ਫੜਨ ਵਾਲੇ ਵੀ ਸਦਨ ਡੇ ਤੇ ਉਹ ਵੀ ਬਿਮਾਰੀ ਆਈ ਨੀ ਆ ਹੀ ਨੀ ਰਹੇ। ਤੇ ਫੇਰ ਸਾਰੀ ਭੀੜ ਕੱਠੀ ਹੋ ਗਈ ਮੈਂ ਵੀ ਉਹ ਡੱਬਾ ਜਾ ਅਗੇ ਕਰਾਂ ਕਿ ਮੈਂ ਕਿਹਾ ਡੱਬੇ ਚ ਵੜ ਜਾੇ ਤੇ ਚੱਲ ਦੂਰ ਕਿਤੇ ਛੱਡ ਕੇ ਆ ਜਾਂਗੇ ਬਸ ਦੇ ਕੀ ਜਾਣ ਤੇ ਉਹਦੀ ਪਰ ਉਹੀ ਉਹਦੀ ਲਿਖੀ ਹੋਈ ਸੀ ਮੈਂ ਮੌਤ ਤੇ ਉਹ ਕਿੱਥੇ ਗਿਆ ਗਿਆ ਹੀ ਨ ਫੇਰ ਉਹ ਇੱਥੇ ਸਾਡੇ ਅੰਕਲ ਰਹਿੰਦੇ ਉਹਨਾਂ ਨੇ ਫਿਰ ਡੰਡੇ ਦਾ ਮਾਰ ਦਿੱਤਾ ਉਹਨੂੰ।
ਹਾਂ ਅਸੀਂ ਸੋਚਿਆ ਸੀ ਹਾਂ ਇਹ ਸੋਚਿਆ ਕਿ ਨਿਕਲ ਜੂਗਾ ਤੇ ਚੱਲ ਜਾਏ ਬਾਰ ਪਰ ਉਹ ਹਿਲਿਆ ਨੀ ਟਸਕ-ਮਸਕ।
ਹਾਂ ਉਹ ਤੇ ਹੈ ਨਈ ਤੁਹਾਡੇ ਉਧਰ ਨਿਕਲ ਵੀ ਜਾਂਦਾ ਤੇ ਫੇਰ ਵੜਨ ਦਾ ਫੇਰ ਉੱਥੇ ਹੀ ਚਾਂਸ ਸੀ ਕਿਉਂਕਿ ਉੱਥੇ ਕੀ ਪਤਾ ਕਦੋਂ ਦਾ ਆਉਣ ਡਿਆ। ਕਦੋਂ ਦਾ ਨੀ ਸਾਡੇ ਤੇ ਤਰ੍ਹਾਂ ਪੂਲੇ ਭਟਕੇ ਆ ਜਾਂਦੇ ਕਈ ਵਾਰੀ।
ਹਾਂ ਸਾਡਾ ਵੀ ਨਾਲਾ ਵਾ ਗਾਡੀ।
ਹਮ ਹਾਂ ਉੱਥੇ ਫੇਰ ਕਈ ਹੋਣੇ ਉੱਥੇ ਤੇ।
ਤੇ ਹਾਂ ਅਸਲ ਚ ਕੀ ਆ ਨਾ ਪੈੜੀਆਂ ਚ ਪਾਣੀ ਲਾਇਆ ਹੋਇਆ ਝੋਨਾ ਲਾਉਣ ਡੇ। ਤੇ ਉਹ ਚੂਹਿਆਂ ਦੇ ਰੂਡਾ ਰਡਾ ਚ ਪਾਣੀ ਵੜ ਗਿਆ ਫਿਰ ਚੂਹੇ ਦੀ ਰੁਟ ਚ ਹੀ ਰਹਿੰਦਾ ਹੈ ਨਾ।
ਹਾਂਜੀ
ਤੇ ਉਹ ਫੇਰ ਅੰਦਰ ਨੂੰ ਭੱਜਦੇ ਆ।
ਅੱਛਾ-ਅੱਛਾ ਹਨ
ਬਾਰ ਗਰਮੀ ਠੰਡੀ ਜਗ੍ਹਾ ਲੱਭਦੇ ਆ।
ਅੱਛਾ
ਐ ਹੋ
ਉਹਨਾਂ ਨੇ ਫਿਰ ਕਿੱਧਰ ਜਾਣਾ ਘਰ ਵੱਲ ਹੀ ਵੜਨਾ ਆ ਕੇ।
ਹਮ ਉਹੀ ਆ ਫਿਰ ਉਹ ਫੇਰ ਮੈਂ ਚਾਰ ਵਜੇ ਨੀਦਰ ਤੇ ਓਨ ਨੀ ਡਈ ਪੇਲੋ ਟੈਨਸ਼ਨ ਜੀ ਰਹੀ ਓਦੇ ਬਾਦੋ।
ਹੂੰ-ਹੂੰ ਅੱਛਾ।
ਆਪਣਾ ਫੇਰ ਮੈਂ ਗਿਆ ਸੀਮਟ ਦੋ ਕਿਲੋ ਸੀਮਿੰਟ ਲਿਆਂਦਾ।
ਅੱਛਾ
ਉਹ ਫੇਰ ਸਾਡੇ ਉੱਧਰ ਪਰੇ ਘਰ ਬੰਦਾ ਉਹਨੂੰ ਮੈਂ ਕਿਹਾ ਮੈਨੂੰ ਥੋੜਾ ਰੇਤਾ ਚਾਹੀਦਾ।
ਤੇ ਕੇਦੇ ਲੈ ਜਾਓ ਲੈ ਜਾਓ ਕੋਈ ਨੀ ਮੈਂ ਗੱਲਾਂ ਕਰਨ ਲੱਗ ਗਿਆ ਤੇ ਸਾਨੂੰ
ਕਰਤਾ ਫੇਰ ਬੰਦ ਇਹਨੂੰ।
ਹਾਂ ਬੰਦ ਕੀਤਾ ਉਹ ਬੁੱਢੀ ਉੱਥੇ ਜਿੱਦਾਂ ਘਰ ਬਣਨ ਡਿਆ ਤੇ ਉਹੀ ਆਖਣ ਲੱ ਆਖਣ ਲੱਗੀ ਭਾਜੀ ਬੜੇ ਦਿਨ ਦੀ ਮੈਂ ਅਸੀਂ ਬਾਹਰ ਗਏ ਸੀ ਏਦਾਂ-ਏਦਾਂ ਮੇਰਾ ਭਰਾ ਪੂਰਾ ਹੋ ਗਿਆ ਸੀ ਵੱਡ ਤੇ ਉਹ ਨਾ ਫੇਰ ਗੱਲਾਂ ਕਰਨ ਲੱਗ ਗਿਆ ਤੇ ਗੱਲਾਂ ਕਰਦੇ-ਕਰਦੇ ਉਹਨਾਂ ਨੇ ਕਿਹਾ ਕਿ ਏਦਾਂ-ਏਦਾਂ ਸੱਪ ਆ ਗਿਆ ਸੀ ਤੇ ਉਹ ਚੂਿਆਂ ਨੇ ਰੋਡ ਜੀ ਕੱੜਤੀ ਟਾਇਲਾਂ ਤੋੜ ਕੇ ਤੇ ਉਥੇ ਹੁਣ ਮੈਂ ਸੀਮਟ ਲਿਆਇਆ ਮੈਨੂੰ ਰੇਤਾ ਜਾਹਿਣ ਦੀ ਜਿੰਨਾ ਮਰਜ਼ੀ ਲੈ ਜਾਓ ਉਹਦਾ ਹੀ ਘਰ
ਹਾਂਜੀ ਅੱਛਾ।
ਥੋੜਾ ਜਿਹਾ ਚਾਹੀਦਾ ਫੇਰ ਆ ਕੇ ਲਾ ਕੇ ਰਸੋਈ ਚ ਗਰਮੀ ਬੜੀ ਪੈਂਦੀ ਟੇਬਲ ਫੈਨ ਲਾਇਆ।
ਹਾਂਜੀ
ਤੇ ਉਹਦੇ ਨਾਲ ਫੇਰ ਆ ਕਰਕੇ ਪੀਲ ਚੰਗੀ ਤਰ੍ਹਾਂ ਵਾੜਿਆ ਤੁਸੀ ਜਾ ਸਕਦੇ ਹ ਹੱਥ ਦੇ ਨਾਲ ਫੇਰ ਉਦਾ ਲਗਾਤਾ ਉਨੂੰ ਪੂਰਾ।
ਅੱਛ, ਅੱਛਾ
ਹੂੰ-ਹੂੰ, ਹੂੰ।
ਕੱਲ ਹੁਣ ਸੁੱਕੂਗਾ ਅੱਠ ਘੰਟੇ ਬਾਦ ਥੋੜ੍ਹਾ ਪਾਣੀ ਪਾਵਾਂਗੇ ਮਜ਼ਬੂਤ ਹੋ ਜੂਗਾ ਆਪੇ। ਉਹੀ ਤਾਜੁਬ ਲੱਗਦਾ ਟਾਇਲ ਕਿੱਦਾਂ ਤੋੜਤੀਆ ਚੂਹੀਆ ਨੇ।
ਹਾਂ ਵਹੀ ਨਾ ਉਹੀ ਤੇ ਮੈਂ ਵੀ ਦੱਸਿਆ ਤੁਸੀਂ ਤੇ ਮੈਂ ਵੀ ਹੈਰਾਨ ਹੋਣ ਡੀ ਮੈਂ ਕਿ ਟੈਲਸ ਕਿਸ ਤਰ੍ਹਾਂ ਇੰਨੀਆਂ ਮਜਬੂਤ ਟਲਾਂ ਰਹਿੰਦੀਆਂ ਵਾ ਉਹ ਕਿਸ ਤਰ੍ਹਾਂ ਤੋੜ ਕੇ ਕਰਤੀਆ।
ਤੋੜ ਕੇ ਹਾਂ ਪੂਰੇ ਉੱਤੇੇ ਉਨੇ ਨਾ ਕੱਪੜਾ ਕੁਪੜਾ ਵੀ ਖਿੱਚ ਕੇ ਲੈ ਕੇ ਜਾਣ ਦਾ ਪਲਾਸਟਿਕ ਉਹਤਾ ਵੀ ਕੱਢਿਆ ਵਿੱਚੋ।
ਅੱਛਾ ਉਹ ਡਸਟਬਿਨ ਵਗੈਰਾ ਤੋਂ ਲੈ ਜਾਂਦੇ ਹਣੇ ਖਿੱਚ-ਖਿੱਚ ਕੇ।
ਅਸਲ ਚ ਨਾ ਉਹ ਗ਼ਲਤੀ ਉਹਨੇ ਕੀਤੀ ਨਾ ਜਿਹਨੇ ਟੈਲਸ ਲਾਈ ਆ।
ਅੱਛਾ।
ਨੇ ਉੱਤੋ ਸਿਲ ਨੀ ਕੀਤਾ ਹਵਾ ਜਾਂਦੀ ਰਹੀ ਉਹ ਟਾਇਰਸ ਫੁਲ ਗਈਆ।
ਅੱਛਾ।
ਜੇ ਪਤਾ ਹੁੰਦਾ ਤੇ
ਬੰਦ ਕਰਦਾ
ਹਾਂਜੀ
ਠੀਕ ਹੈ ਨਾ ਫਿਰ ਤੁਹਾਨੂੰ ਫੇਰ ਮੈਂ ਲਗਾਉਂਦੀ ਹਾਂ ਕੋਲ ਰੱਖਦੀ ਹਾਂਜੀ।